ਹੈਲੋ ਸਸ ਸ੍ਰੀ ਕਾਲ ਜੀ, ਕਿਵੇਂ ਹੋ?
ਵਧੀਆ-ਵਧੀਆ ਵਾਜ਼ ਆ ਰਹੀ ਏ।
ਹਾਂਜੀ-ਹਾਂਜੀ
ਓਕੇ ਜੀ, ਕੀ ਕਰਦੇ ਸੀ।
ਕੁੱਝ ਨੀ ਬੈਠੇ ਸੀ। ਹੋਰ ਤੁਸੀ ਸੁਣਾਓ ਘਰ ਸਭ ਵਧੀਆ।
ਘਰ ਸਭ ਵਧੀਆ ਜੀ ਤੁਸੀਂ ਦੱਸੋ ਹੋਰ ਤੁਹਾਡੇ ਉੱਥੇ ਸਭ ਵਧੀਆ ਨੇ।
ਹਾਂਜੀ-ਹਾਂਜੀ ਸਭ ਵਧੀਆ।
ਓਕੇ ਜੀ ਵਧੀਆ ਹੀ ਚਾਹੀਦਾ ਹੋਰ ਦੱਸੋ ਕੀ ਕਰਦੇ ਪਏ ਸੀ। ਲੰਚ ਕਰ ਲਿਆ, ਲੰਚ ਕਰ ਲਿਆ ਮੈਂ ਕਿਹਾ।
ਨਈ-ਨਈ
ਹਜੇ ਨੀ ਕੀਤਾ।
ਉਹ ਪਟੂਰੇ ਖਾਧੇ ਸੀ।
ਤਾਂ ਕਰਕੇ ਅੱਛਾ।
ਹਾਂਜੀ ਡੇਢ ਵਜੇ ਖਾਧਦੇ ਸੀ, ਇੱਕ ਡੇਢ ਵਜੇ।
ਲੇਟ ਹੀ ਖਾਧੇ ਨੇ ਫੇਰ।
ਹਾਂਜੀ, ਬੂਆ ਦੀ ਕੁੜੀਆ ਆਈਆ ਹੋਈ ਨਾ।
ਅੱਛਾ ਜੀ ਠੀਕ ਹੈ ਜੀ, ਠੀਕ ਹੈ।
ਹਾਂਜੀ
ਨਾਨਕੇ ਆਈ ਹੋਈ ਆ
ਹਾਂਜੀ, ਤਾਹੀ ਕਰਕੇ।
ਓਕੇ ਜੀ, ਤੁਸੀਂ ਨੀ ਗਏ ਨਾਨਕੇ ਐਤਕੀ ਹਨਾ।
ਅਸੀਂ ਜਾਂਦੇ ਹੀ ਨੀ ਕਿੱਥੇ ਵੀ।
ਅੱਛਾ ਘਰ ਹੀ ਬੈਠੇ ਰਹਿੰਦੇ ਓ।
ਹਾਂਜੀ, ਸਾਰੀ ਤਿਆੜ
ਤੁਹਾਡੇ ਪਾਪਾ ਬੜੇ ਖੁਸ਼ ਹੌਦੇ ਹੋਨੇ ਵੀ ਹਾਂ ਮੇਰੇ ਬੱਚੇ ਜਾਂਦੇ ਨੇ ਕਿਤੇ।
ਅਰੇ ਸਾਨੂੰ ਸ਼ੌਕ ਹੀ ਨੀ ਹੈਗਾਜਾਂਦੇ ਹੀ ਨੀ ਇੰਨੀ ਗਰਮੀ ਪੈਂਦੀ ਪਈ ਏ।
ਬਚਪਨ ਚ ਵੀ ਨੀ ਗਏ ਕਦੇ ਛੋਟੇ ਹੁੰਦੇ।
ਹਾਂਜੀ ਪਹਿਲੇ ਜਾਂਦੇ ਸੀ। ਪਹਿਲੇ ਜਾਂਦੇ ਸੀ ਮਨਸੂਰੀ, ਅੰਬਰਸਰ ਕਦੀ ਕਿੱਥੇ-ਕਦੀ ਕਿੱਥੇ ਹਰਿਦੁਆਰ। ਉਨ ਤੇ ਬਸ ਘਰ ਹੀ ਸਭ ਲੱਗਦਾ ਏ ਸਾਨੂੰ।
ਹੁਨ ਘਰ ਹੀ ਬੈਠੇ ਰਹੋ, ਘਰ ਹੀ ਘੁੰਮੇ ਜਾਓ ਹੈਣਾ।
ਸਹੀ ਗੱਲ ਏ। ਅਸੀਂ ਘਰ ਬਣਾ ਲੈਂਨੇ ਹਾਂ, ਜਾਂ ਘਰ ਮੰਗਵਾ ਲੈਂਨੇ ਹਾਂ। ਕੱਲ ਰਾਤੀ ਵੀ ਪੀਜ਼ਾ, ਅਤੇ ਨੂਡਲਸ ਮੰਗਵਾਏ ਸੀ।
ਅੱਛਾ -ਅੱਛਾ -ਅੱਛਾ। ਠੀਕ -ਠੀਕ- ਠੀਕ- ਠੀਕ ਬੲਈ ਘਰ ਹੀ ਇੰਜੋਏ ਕਰਦੇ ਹੋ।
ਹਾਂਜੀ।
ਬੜੀ ਵਧੀਆ ਗੱਲ ਏ, ਬੜੀ ਵਧੀਆ ਗੱਲ ਏ। ਸਾਡੇ ਤਾਂ ਬੱਚੇ ਨੀ ਰੁਕਦੇ, ਜਿਵੇਂ ਛੁੱਟੀਆਂ ਪੈਂਦੀਆਂ ਚਲੋ ਨਾਨੀ ਘਰ, ਚਲੋ ਨਾਨੀ ਘਰ।
ਨਾ, ਅਸੀਂ ਨੀ ਜਾਂਦੇ ਕਿੱਥੇ ਵੀ।
ਵੱਡੇ ਹੋ ਕੇ ਨਾ ਥੋੜਾ ਫ਼ਰਕ ਪੈ ਜਾਂਦਾ, ਹਾਂ ਵੱਡੇ ਹੋ ਕੇ ਨਾ ਥੋੜਾ ਫ਼ਰਕ ਪੈ ਜਾਂਦਾ।
ਆਪ ਹੀ, ਆਪ ਹੀ ਨੀ ਮਨ ਕਰਦਾ ਹੁਨ ਜਾਣ ਦਾ ਫੇਰ।
ਹਾਂ। ਬਚਪਨ ਤੇ ਚਲੋ ਬੱਚਾ ਬੰਦਾ ਬੱਚਾ ਛੋਟਾ ਹੁੰਦਾ। ਉਹ ਤਾਂ ਕਹਿੰਦੇ, ਵੱਡੇ ਹੋ ਕੇ ਆਪ ਹੀ ਮਨ ਨੀ ਕਰਦਾ ਫਿਰ।
ਸਹੀ ਗੱਲ, ਏ ਮੇਰੇ ਤੇ ਮਾਸੀਆਂ ਵੀ ਲੋਕਲ ਹੈਗੇ ਨੇ ਨਾ। ਤੇ ਉਹ ਵੀ ਬੋਲਦੇ ਨੇ ਕਿ ਆ ਜਾ ਕਰ, ਆ ਜਾ ਕਰ, ਮੈਂ ਜਾਂਦੀ ਹੀ ਨੀ। ਮੇਰੀ ਮਾਸੀ ਪਿਛਲੀ ਗਲੀ ਵਿੱਚ ਹੈਗੀਆਂ ਨੇ, ਹਾਂਜੀ। ਦੇਖ ਲੋ ਮੈਂ ਉੱਥੇ ਨੀ ਜਾਂਦੀ। ਇੱਕ
ਕੋਲ ਹੁੰਦੇ ਵੀ ਨਹੀਂ ਜਾਂਦੇ।
ਨਾ
ਅੱਛਾ ਜੀ।
ਕਰ ਹੀ ਰਹਿੰਦੀ ਹਾ ਮੈਂ, ਸਾਰੇ ਬੋਲਦੇ ਨੇ। ਨਾ- ਨਾ, ਮੈਂ ਨੀ ਹੁੰਦੀ।
ਅੱਛਾ ਜੀ।
ਫੋਨ ਹੋਏ ਤੇ, ਕੋ- ਕੋਈ ਬੋਰ ਹੋ ਸਕਦਾ।
ਬਸ ਸਾਰੀ ਗੱਲ ਤੇ ਫੋਨ ਤੇ ਆ ਜਾਂਦੀ ਆ।
ਸਹੀ ਗੱਲ ਏ।
ਹੋਰ, ਫ਼ੋਨ 'ਚ ਵੀ ਬੜਾ ਕੁਛ- ਕੁਛ ਮਿਲਦਾ ਹੈ। ਫ਼ੋਨ ਅਹ ਕੀ ਕਹਿੰਦੇ ਨੇ ਅਗਰ ਸਾਨੂੰ ਸਹੀ ਤਰ੍ਹਾਂ ਯੂਜ ਕਰਨਾ ਆਏ ਨਾ। ਕਰਨਾ ਆਏ, ਫ਼ੋਨ ਦਾ। ਤੇ ਫ਼ੋਨ ਦੇ ਵੀ ਬੜੇ ਬੈਨੀਫਿਟ ਹੈਗੇ ਨੇ। ਹਾਂ। ਸਹੀ ਗੱਲ ਹੈ। ਲੈ ਐਨ ਕਿ ਅੱਖਾਂ ਖ਼ਰਾਬ ਹੁੰਦੀਆਂ ਪਈਆਂ ਨੇ, ਦਿਮਾਗ਼ ਖਰਾਬ ਹੁੰਦੇ ਪਏ ਨੇ, ਚੀਜ਼ਾਂ ਵੇਖ- ਵੇਖ।
ਸਹੀ ਗੱਲ ਹੈ।
ਮੈਂ ਤੇ ਅਗਰ ਫ਼ੋਨ ਚਲਾਉਂਦੀ ਵੀ ਹੋਵਾਂ ਨਾ। ਤੇ ਮੇਰੇ ਸਾਹਮਣੇ ਕੋਈ ਸ਼ੋਪਿੰਗ ਐਪ ਆ ਜਾਵੇ ਬਸ ਮੇਰੇ ਤਾਂ ਦਿਮਾਗ ਖ਼ਰਾਬ ਹੋ ਜਾਂਦਾ ਫੇਰ ਇਹੀ ਮੰਗਾ ਲੈ, ਉਹ ਵੀ ਲੈ ਲਾ, ਇਹ ਵੀ ਲੈ ਲਾ। ਔਹੀ ਲੈ ਲਾ।
ਸਹੀ ਗੱਲ ਹੈ।
ਫੇਰ ਘਰੋਂ ਗ ਘਰ ਵਾਲਿਆਂ ਕੋਲ਼ ਗਾਲਾਂ ਵੀ ਖਾਓ ਨਾਲ਼।
ਸਹੀ ਗੱਲ ਹੈ। ਤੇ ਪਹਿਲੇ ਤੇ ਐਵੇਂ ਹੁੰਦਾ ਹੀ ਨਹੀਂ ਸੀ। ਪਹਿਲੇ ਤੇ ਖ਼ੁਦ ਜਾ ਕੇ ਲੈ ਕੇ ਆਉਣਾ। ਹੁਣ ਤੇ ਓਨਲਾਈਨ ਦਾ ਸਾਰਾ ਜ਼ਮਾਨਾ ਆ ਗਿਆ ਏ। ਪੇਟੀਐਮ, ਗੂਗਲ ਪੇ, ਸਭ।
ਹੂੰ ਅਸੀਂ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਮੈਂ ਕਿਹੜੀ ਕਲਾਸ 'ਚ ਪੜ੍ਹਦੀ ਸੀ। ਜਦੋਂ ਮੈਨੂੰ ਫੋਨ ਮਿਲਿਆ ਤਾ ਮੈਂ ਟਵੈਲਵ ਕਲਾਸ ਵਿੱਚ ਪੜ੍ਹਦੀ ਸੀ, ਜਦੋਂ ਮੈਨੂੰ ਪਹਿਲੀ ਵਾਰ ਫ਼ੋਨ ਮਿਲਿਆ।
ਅੱਛਾ।
ਓਦੋਂ ਵਟਸਐਪ ਤੇ ਫੇਸਬੁਕ ਨਵਾਂ -ਨਵਾਂ ਆਇਆ ਸੀ।
ਅੱਛਾ! ਹੁਣ ਤਾਂ ਛੋਟੇ -ਛੋਟੇ ਬੱਚੇਆਂ ਕੋਲ ਫ਼ੋਨ ਹੈਗਾ ਏ, ਹੁ
ਅ, ਮੇਰੇ ਮੁੰਡੇ ਦੀ ਆਪਣੀ ਪਰਸਨਲ ਆਈ ਡੀ ਐ, ਇੰਸਟਾਗ੍ਰਾਮ ਦੀ।
ਅੱਛਾ ਜੀ।
ਹੋਰ। ਵਟਸਐਪ ਦਾ ਅਲੱਗ ਨੰਬਰ ਐ ਓਹਦਾ ਪਰਸਨਲ- ਪਰਸਨਲ ਉਹਦੇ ਕੋਲ ਫ਼ੋਨ ਐ, ਪਰਸਨਲ ਓਹਦੀ, ਇੰਸਟਾਗ੍ਰਾਮ ਆਈ ਡੀ ਹੈ, ਪਰਸਨਲ ਫੇਸਬੁੱਕ ਆਈ ਡੀ ਹੈ। ਯੂਟਿਊਬਰ ਦੀ ਯੂਟਿਊਬ ਦੀ ਵੀ ਆਈਡੀ ਹੈ, ਮਤਲਬ ਕਿ ਇੰਨਾ ਮਤਲਬ ਐਡਵਾਂਸ ਹੋ ਚੁੱਕਿਆ ਇਸ ਟਾਈਮ। ਬੰਦਾ ਤੇ ਜ਼ਮਾਨਾ ਤੇ ਨਿੱਕੇ -ਨਿੱਕੇ ਬੱਚਿਆਂ ਨੂੰ ਉਹ ਹੋਈ ਪਈ ਹੈ।
ਸਹੀ ਗੱਲ ਹੈ! ਪਹਿਲੇ ਤੇ ਮੰਮੀ ਦਾ ਫ਼ੋਨ ਹੀ ਆਪਣਾ ਫ਼ੋਨ ਹੁੰਦਾ ਸੀ।
ਹਾਂ! ਕੀਪੈਡ ਮਿਲਿਆ ਸੀ ਸਾਨੂੰ ਪਹਿਲੀ ਵਾਰ ਬਟਨਾਂ ਵਾਲਾ ਫ਼ੋਨ।
ਹੁਣ ਤੇ ਆਈ ਫ਼ੋਨ ਲੈਂਦੇ ਫਿਰਦੇ ਨੇ ਸਾਰੇ ਬੱਚੇ ਛੋਟੇ -ਛੋਟੇ।
ਜਿਹਦੇ ਮਰਜ਼ੀ ਹੱਥ 'ਚ ਤੁਸੀਂ ਦੇਖਲਓ ਹਾਂ, ਜਿਹਦੇ ਛੋਟੇ ਛੋਟੇ ਬੱਚਿਆਂ ਦੇ ਹੱਥ ਕਿ? ਤੁਸੀਂ ਮਿਡਲ ਤੋਂ ਮਿਡਲ ਕਲਾਸ ਗਰੀਬ ਤੋਂ ਗ਼ਰੀਬ ਬੰਦਾ ਅਗਰ ਤੁਹਾਨੂੰ ਦਿਖਦਾ ਪਇਆ ਨਾ। ਉਹਦੇ ਹੱਥ 'ਚ ਫ਼ੋਨ ਹੈ ਐਂਡਰਾਇਡ।
ਸਹੀ ਗੱਲ ਹੈ! ਚਾਹੇ ਐਂਡਰਾਇਡ, ਚਾਹੇ ਆਈਫੋਨ ਤੇ ਛੋਟੇ ਛੋਟੇ ਬੱਚੇ ਬੱਚੇ ਤੇ ਹੁਣ ਐਕਟਿਵਾ, ਬਾਈਕ। ਚਲਾਉਂਦੇ ਫਿਰਦੇ ਨੇ ਬਿਨਾਂ ਲਾਇਸੈਂਸ ਤੋਂ ਦੇਖ ਲਓ ਹੁਣ।
ਪਰ ਇਹ ਹੁਣ ਗ਼ਲਤ ਵੀ ਤੇ ਹੈ ਨਾ ਬਿਨਾਂ ਮਤਲਬ ਕਿ ਅਹ ਨਾਬਾਲਿਗ ਜਿਵੇਂ। ਏਟੀਐਨ ਤੋਂ ਥੱਲੇ ਚਲਾ ਰਹੇ ਤੇ ਕਿ ਨਾ ਕੋਈ ਗਲਤ ਕੰਮ ਹੋ ਜੇ, ਰੱਬ ਨਾ ਕਰੇ। ਤੇ ਕਿ ਨਾਮ ਕਿੰਨਾ ਉਹ ਹੁੰਦਾ ਹੈ।
ਸਹੀ ਗੱਲ ਏ ਪਹਿਲੇ ਤੇ ਮੇਰੀ ਮੰਮੀ ਦੱਸਦੇ ਪਏ ਸੀ। ਪਹਿਲੇ ਤੇ ਸਾਈਕਲ ਵੀ ਕਿਰਾਏ ਤੇ ਲੈਂਦੇ ਸੀ।
ਸਹੀ ਗੱਲ ਹੈ! ਪੁਰਾਣੇ ਜ਼ਮਾਨੇ ਪਿਛਲੇ ਹਾਂ
ਹੁਣ ਤੇ।
ਇਹ ਲੋਕੀਂ, ਹੁਣ ਤੇ ਲੋਕੀਂ ਜੇ। ਜਿਦਾਂ ਦੇ ਹਾਂ, ਹਾਂ, ਹਾਂ, ਜਿੱਦਾਂ ਵਿਆਹ ਵਿਆਹ ਹੁੰਦੇ ਸੀ। ਵਿਆਹ ਹੋਣੇ ਤੇ ਬੰਦਿਆਂ ਨੇ ਆਪਣੀ ਕੁੜੀ ਨੂੰ ਨਾ ਸਾਈਕਲ ਦੇਣੀ ਦਾਜ 'ਚ। ਅੱਜ- ਕੱਲ੍ਹ, ਅੱਜ- ਕੱਲ੍ਹ ਫੋਰਚੂਨਰ ਦੇ ਰਿਹਾ, ਕੋਈ ਇੰਡੇਵਰ ਦੇ ਰਿਹਾ ਹੈ। ਕੋਈ ਇਨੋਵਾ ਦੇ ਰਿਹਾ ਮਤਲਬ ਕਿ ਇਹ ਇੰਨਾ ਫ਼ਰਕ ਹੈ, ਸਾਡੇ ਔਰ ਪਹਿਲੇ ਵਾਲੇ ਜ਼ਮਾਨੇ 'ਚ ਬੈਨਿਫਿਟ ਵੀ ਹਨ ਅਤੇ ਸਾਈਡ ਇਫੈਕ, ਸਾਈਡ ਇਫੈਕਟ ਵੀ ਹਨ ਬੈਨੀਫਿਟ ਕੀ ਹਨ ਫੋਨ ਦੇ? ਤੇ ਸਾਨੂੰ ਅਗਰ ਅਸੀਂ ਘਰ ਬੈਠੇ ਹੋੁਣ ਜਿੱਦਾਂ ਇਗਜਾਮਪਲ ਲਾ ਲੋ ਰਾਤੀ ਨਾ ਮੇਰੇ ਬੇਟੇ ਦੀ ਤਬੀਅਤ ਬੜੀ ਖਰਾਬ ਹੋ ਗਈ।
ਅੱਛਾ।
ਰਾਤੀ ਇਹਨੂੰ ਵੱਜ ਗਏ ਦੋ ਸਾਨੂੰ ਵੀ ਅਸੀਂ ਵੀ ਇਹਦੇ ਨਾਲ ਉੱਠੇ ਰਹੇ। ਇਹਨੂੰ ਨਾ ਮੋਸ਼ਨ ਲੱਗ ਗਏ ਪੇਟ ਡਿਸਟਰਬ ਹੋ ਗਿਆ ਇੱਕ ਦੋ ਦਿਨ ਦਾ ਨਾ ਜਿਵੇਂ ਹੁਣ ਬਾਹਰ ਆਏ ਆ। ਤੇ ਬਾਹਰ ਦਾ ਰੋਟੀ ਵੀ ਖਾਣਾ ਵੀ ਖਾ ਰਿਹਾ ਘਰ ਦਾ ਵੀ ਖਾ ਰਿਹਾ ਕਿਸੇ ਦੇ ਘਰ ਜਾ ਰਿਹਾ। ਉਹਨਾਂ ਘਰ ਵੀ ਖਾ ਰਿਹਾ ਤੇ ਦੋ ਚਾਰ ਦਿਨ ਤੋਂ ਨਾ ਸਾਡੇ ਘਰ ਨੋਨ -ਵੈਜ ਜ਼ਿਆਦਾ ਹੋ ਰਿਹਾ ਸੀ। ਤੇ ਬਾਹਰ ਦੀ ਚੀਜ਼ ਵੀ ਹੋ ਰਹੀ ਸੀ, ਇਹਨੂੰ ਕਿ ਨਾਮ ਲੱਗ ਗਿਆ ਜ਼ਿਆਦਾ। ਇਹਦਾ ਪੇਟ ਡਿਸਟਰਬ ਹੋ ਗਿਆ ਬੁਰੀ ਤਰ੍ਹਾਂ ਇਹਨੂੰ ਪੋਟੀਆਂ ਪਤਲੀਆਂ ਮੋਸ਼ਨ। ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਅਹ ਵੋਮਿਟ। ਆ ਬਹੁਤ ਜ਼ਿਆਦਾ ਇਹਨੂੰ ਲੱਗ ਗਿਆ ਸੀ ਹੁਣ ਰਾਤੀ ਕੀ ਕਰੀਏ? ਫੇਰ ਕੀ ਕਹਿੰਦੇ ਨ ਅਸੀਂ ਰਾਤੀ ਹੁਣ ਫਿਰ ਡਾਕਟਰ ਕੋਲ ਜਾਈਏ ਤੇ ਉਹਨੇ ਦੇ ਹਨ ਤਿੰਨ ਹਜ਼ਾਰ- ਪੈਂਤੀ ਸੌ ਤੋਂ ਘੱਟ ਕੈਦੀ ਫੀਸ ਐਨੀ ਐ ਐਮਰਜੰਸੀ ਵਾਲੇ ਡਾਕਟਰ ਦੇ, ਠੀਕ ਹੈ ਫੇਰ ਅਸੀਂ ਕੀ ਕੀਤਾ ਕੀ ਹੋਸਪਿਟਲ ਦੇ ਬਾਹਰ ਨਾ ਕੈਮਿਸਟ ਐ ਟੁਵਟੀ ਫੋਰ ਆਰਸ ਖੁਲਿਆ ਰਹਿੰਦਾ ਐ। ਫਿਰ ਅਸੀਂ ਜਿਵੇਂ ਹੁਣ ਦਿੱਲੀ ਚ ਉਬਰ ਕੈਬ ਚੱਲਦੀ ਐ ਨਾ ਕੈਪ ਹੈਗੀ ਐ, ਤੇ ਐਵੇਂ ਨਾ ਹੁਣ ਬਾਈਕਸ ਵੀ ਲੱਗ ਗਈ ਹਨ ਕੈਬ ਤੇ ਹੈ ਹੀ ਹਨ ਕਾਰਾਂ, ਹੁਣ ਬਾਈਕਸ ਵੀ ਆ ਗਈਆਂ ਅਨ। ਤੇ ਬਾਈਕ ਵਾਲੇ ਨੂੰ ਅਸੀਂ ਕੋਲ ਕੀਤਾ ਕਿ ਬੀ ਬੰ ਭਾਈ ਤੂੰ ਨਾ ਸਾਡੇ ਕੋਲ ਪੈਸੇ ਫਾਲਤੂ ਲੈ ਲੇ ਸਾਨੂੰ ਕੈਮਿਸਟ ਕੋਲ ਜਾ ਫਲਾਣੀ ਜਗ੍ਹਾ ਤੋ ਉੱਥੋਂ ਦੀ ਸਾਨੂੰ ਉਹ ਲਿਆ ਕੇ ਦੇ ਦਵਾਈ ਤੇ ਸਾਡੇ ਘਰ ਪਹੁੰਚਾ। ਕਹਿੰਦਾ ਮੈਂ ਈਤਨੇ ਪੈਸੇ ਲੂਗਾ ਰਾਤ ਦਾ ਟਾਈਮ ਸੀ। ਉਨਾਂ ਨੇ ਤੇ ਲੈਣਾ ਈ ਸੀ ਪੈਸੇ, ਤੇ ਫਿਰ ਹਾਂ। ਫੇਰ ਕੀ ਕਹਿੰਦਾ ਤੁਸੀਂ ਨਾ ਐਸਾ ਕਰੋ ਮੇਰੇ ਕੋਈ ਤੈਨ ਪੇਟੀਐਮ ਕਰਦੋ ਮੈਂ ਕਿਹਾ ਹਾਲੇ ਤੇ ਨੀ ਮੈਂ ਕਰਾਂਗੀ ਤੈਨੂੰ ਮੈਂ ਕਿਹਾ ਤੂੰ ਮੇਰੇ ਪੇਟੀਐਮ ਲੈ ਕੇ ਭੱਜੇ ਪੈਸੇ ਮੈਨੂੰ ਕੀ ਫਾਇਦਾ ਹੋਇਆ।
ਸਹੀ ਗੱਲ ਏ।
ਮੈਂ ਕਿਹਾ ਪਹਿਲੇ ਉੱਥੇ ਜਾ ਉੱਥੇ ਦਵਾਈ ਲੈ ਦਵਾਈ ਲੈ ਕੇ ਉਦਾ ਸਕੈਨਰ ਮੈਨੂੰ ਸੈਂਡ ਕਰ ਫਿਰ ਮੈਂ ਉਹਨੂੰ ਦਵਾਈ ਦੇ ਪੈਸੇ ਦਿਆਂਗੀ। ਫਿਰ ਤੈਨੂੰ ਦਿਆਂਗੀ ਇੱਧਰ ਆ ਕੇ, ਜਦ ਤੂੰ ਮੇਰੇ ਹੱਥ ਦੀ ਦਵਾਈ ਫੜਾਏਂਗਾ। ਕਹਿੰਦਾ ਮੈਡਮ ਠੀਕ ਐ। ਫਿਰ ਉਹ ਰਾਤੀ ਸਾਡੇ ਮਤਲਬ ਕਿੰਨੇ ਵੱਜ ਗੇ ਸੀ ਪੌਣੇ ਦੋ ਪੌਣੇ ਦੋ ਵਜੇ ਉਹ ਘਰੋ ਨਿਕਲਿਆ ਤੇ ਦੋ ਵਜੇ ਪਹੁੰਚਿਆ ਉੱਥੇ -ਉੱਥੋਂ ਦੀ ਉਹਨੇ ਦਵਾਈ ਲਿੱਤੀ ਅੱਧੇ ਘੰਟੇ ਚ ਮੇਰੇ ਕੋਲ ਆ ਕੇ ਢਾਈ ਵਜੇ ਉਹਨੇ ਮੈਨੂੰ ਦਵਾਈ ਫੜਾਈ ਰਾਤੀ।
ਅੱਛਾ ਪਹਿਲੇ ਤੇ ਐਵੇਂ ਹੁੰਦਾ ਈ ਨੀ ਸੀ।
ਹਾਂ, ਹੁਣ ਪਹਿਲੇ ਕੀ ਹੁੰਦਾ ਸੀ ਅਸੀਂ ਕੈਸ਼ ਦੇਣੇ ਆ ਜੀ ਪੈਸੇ ਕੈਸ਼ ਲੈ ਲਓ ਜੀ ਸਾਡੇ ਕੋਲ ਕੈਸ਼ ਹੈਗੇ ਨੇ ਤੇ ਹੁਣ ਕੀ ਹੈ ਕਿਸੇ ਨੂੰ ਵੀ ਅਸੀਂ ਓਨਲਾਈਨ ਪੇਮੈਂਟ ਕਰ ਦਿੰਦੇ ਆ। ਅੱਛਾ ਤੂੰ ਕਿੱਥੇ ਖੜਾ ਇੱਥੇ ਖੜਾ ਜੀ ਚੱਲ ਆਪਣਾ ਸਕੈਨਰ ਭੇਜ ਮੈਂ ਤੈਨੂੰ ਔਨਲਾਈਨ ਪਾ ਦਿੰਦੀ ਆ।
ਤੇ ਆਹੀ ਹੁੰਦਾ ਹੈ ਅੱਜ ਕੱਲ੍ਹ ਤੇ।
ਹੂੰ ਹੋਰ ਕਿਸੇ ਨੂੰ ਵੀ ਮਜਬੂਰੀ ਪੈ ਗਈ ਐ। ਕਿਸੇ ਨੂੰ ਵੀ ਇਹ ਹੈ ਕੀ ਕਿਨਾ ਹੁਣ ਬੰਦਾ ਖੜਾ ਹੋਇਆ ਇੱਕ ਜਗ੍ਹਾ ਦੇ ਉੱਤੇ ਉਹਦੇ ਕੋਲ ਪੈਸੇ ਨੀ ਐ, ਲੇਕਿਨ ਉਹਦੇ ਫੋਨ ਚ ਬੈਂਕ ਚ ਪੈਸੇ ਹੈਗੇ ਨ ਤੇ ਹੁਣ ਉਹ ਕੀ ਕਰੇਗਾ ਕਿਵੇਂ ਕਰੇ ਕੀ ਨਾ ਕਰੇ, ਤੇ ਉਹ ਐਵੇਂ ਵੀ ਕਰ ਸਕਦੇ ਨੇ ਬੰਦੇ ਤੇ ਦੂਸਰੇ ਬੰਦੇ ਨੂੰ ਕਹਿ ਵੀ ਦਿੰਦੇ ਵੀ ਮੈਂ ਤੈਨੂੰ ਪੇਟੀਐਮ ਕਰ ਦਿੰਦਾ ਤੂੰ ਮੇਰੇ ਕੋਲ ਅਗਰ ਤੇਰੇ ਕੋਲ ਕੈਸ਼ ਹੈ ਤੂੰ ਮੈਨੂੰ ਕੈਸ਼ ਐਵੇਂ ਵੀ ਹੋ ਜਾਂਦਾ ਇਹ ਵੀ ਫੇਰ, ਹੁਣ ਇਹ ਦੇਖੋ ਕਿੰਨੇ- ਕਿੰਨਾ ਮਤਲਬ ਕੀ ਵਧੀਆ ਗੱਲ ਹੈਗੀ ਐ, ਬੀ ਬੈਨੀਫਿਟ ਦੇਖ ਲੋ ਫੋਨ ਦੇ। ਜੋ ਅੱਜ ਕੱਲ੍ਹ ਟੈਕਨੀਕਲ ਮਤਲਬ ਕਿ ਟੈਕਨੋਲੋਜੀ ਆ ਗਈ ਐ।
ਹਾਂਜੀ
ਅਸੀਂ ਜਿੱਦਾਂ ਯੂਜ ਕਰ ਰਹੇ ਹਾਂ, ਤੇ ਦੇਖਲੋ ਕਿੰਨਾ ਬੈਨੀਫਿਟ ਹੈ ਸਾਨੂੰ। ਤੇ ਸਾਈਡ ਇਫੈਕਟ ਕੀ ਹੈਗੇ ਸਾਡੇ ਅਗਰ ਸਾਡਾ ਫੋਨ ਕਿਸੇ ਦੇ ਹੱਥ ਲੱਗ ਗਿਆ, ਸਾਡੀ ਪਰਸਨਲ ਡਿਟੇਲ ਉਹਦੇ ਕੋਲ ਚਲੀ ਗਈ ਐ।
ਸਹੀ ਗੱਲ ਐ।
ਗੁਮ ਹੋਏ। ਇਸ ਕਰਕੇ ਕਦੇ ਵਾਰੀ ਨਾ ਐਵੇਂ ਕਹਿੰਦੇ ਨ -ਕਹਿੰਦੇ ਨ ਬੀ ਨਾ ਪਰਸਨਲ ਜਿਵੇਂ ਪਿਕਸ ਖਿੱਚ ਰਿਹਾ ਸੀ। ਕੋਈ ਕੱਪਲ ਹੈ, ਹਸਬੈਂਡ ਵਾਈਫ ਹੈ। ਕਦੀ ਵੀ ਅਪਨੀ ਨਾ ਪਰਸਨਲ ਪਿਕਸ, ਵੀ, ਫੋਨ 'ਚ ਨਾ ਰੱਖੋ। ਤੇ, ਉਦੇ ਨਾਲ, ਬੜਾ ਜਾਦਾ ਫ਼ਰਕ ਪੈਂਦਾ। ਬਈ, ਅਗਰ ਸਾਡਾ ਫੋਨ, ਕਿੱਧਰੇ ਗੁੰਮ ਗੇਆ। ਠੀਕ ਐ, ਕਿਉਂਕਿ ਟੈਕਨੋਲਜੀ ਇੰਨੀ ਆ ਗਈ, ਕਿ ਸਾਡਾ ਫੋਨ ਅਗਰ ਪਾਸਵਰਡ ਸਾਨੂੰ ਅਗਰ ਦ ਸਾਮਣੇ ਵਾਲੇ ਨੂੰ ਨਈਂ ਪਤਾ ਨਾ, ਫੇਰ ਵੀ, ਹਾਂ ਹਾਂਜੀ- ਹਾਂਜੀ। ਹਾਂਜੀ- ਹਾਂਜੀ ਤੇ, ਸਾਹਮਣੇ ਵਾਲਾ, ਕਿਸੀ ਵੀ ਸ਼ੋਪ ਤੇ ਜਾ ਕੇ ਓ ਖੁਲਵਾ ਸਕਦਾ, ਪੈਸੇ ਦੇ ਕੇ, ਪਾਸਵਰਡ ਤੇ, ਸਾਡੀ ਪਰਸਨਲ ਚੀਜਾਂ, ਓਦੇ ਕੋਲ ਜਾ ਸਕਦੀਆਂ ਨ ਤੇ ਸਾਨੂੰ ਬੜਾ ਧਿਆਨ ਵੀ ਰੱਖਣਾ ਪੈਂਦਾ, ਸਾਨੂੰ ਬੜਾ ਓ ਕੀ ਕੈੰਦੇ ਨ, ਓ ਵੀ ਕਰਨਾ ਪੈਂਦਾ। ਸਾਈਡ ਫੈਕਟ ਵੀ, ਅ, ਨ ਅ, ਔਰ ਬੈਨੀਫਿਟ
ਬੈਨੇਫਿਟ ਵੀ ਹੈਗੇ ਨੇ, ਦੋਨ ਹੈਗੇ ਨੇ
ਹਾਂ, ਦੋਨੋ ਚੀਜਾਂ ਹੈਗੀਆਂ, ਬਾਕੀ ਏਹ ਐ ਕਿ ਆਪਣੇ ਅਗਰ ਚੀਜ ਹੈਗੀ ਐ ਨਾ, ਤੇ ਉਸਦਾ, ਉਹਦਾ ਯੂਜ ਕਰੋ, ਲੇਕਿਨ ਥੋੜ੍ਹਾ। ਧਿਆਨ ਨਾਲ, ਜਾਦਾ ਜਲਦਬਾਜੀ ਨੀ, ਜਾਦਾ ਪਰਸਨਲ ਨੀ, ਪਰਸਨਲੀ ਵੀ ਜਾਣਾ, ਐ ਹੋਣਾ ਚਾਈਦਾ ਵਾ ਸਾਨੂੰ।
ਹਾਂਜੀ।
ਚਲੋ ਠੀਕ ਐ ਜੀ, ਭੈਣ ਜੀ ਮੈਂ ਫੇਰ ਬਾਦ ਚੋਂ ਕਰਾਂਗੀ ਠੀਕ ਓਕੇ ਜੀ, ਸਤਿ ਸ਼੍ਰੀ ਕਾਲ।